ਹੈਲੋ। ਹੋਰ ਵੀਰ ਜੀ ਕੀ ਹਾਲ ਈ?
ਵਧੀਆ ਜੀ ਵਧੀਆ। ਸਸ੍ਰੀ ਅਕਾਲ ਜੀ।
ਸਸ੍ਰੀ ਅਕਾਲ ਜੀ।
ਹੋਰ ਠੀਕ ਹੋ ਸਰ? ਹੋਰ ਘਰ ਪਰਿਵਾਰ 'ਚ ਸਭ ਠੀਕ ਨੇ?
ਹਾਂ। ਠੀਕ ਸਭ ਠੀਕ ਏ। ਔਧਰ
ਹਾਂਜੀ ਸਭ ਠੀਕ ਨੇ। ਬਾਬਾ ਜੀ ਦੀ ਕਿਰਪਾ ਹੈਗੀ ਏ।
ਬਾਬੇ ਦੀ ਤੇ ਹੋਣੀ ਚਾਹੀ ਦੀਏ। ਬਾਬੇ ਦੀ ਕਿਰਪਾ ਨਾਲ ਕੁਛ ਨੀ ਹੁੰਦਾ। ਬਾਬੇ ਦੀ ਕਿਰਪਾ ਬਿਨਾਂ ਕੁੱਛ ਨੀ ਹੁੰਦਾ।
ਹਾਂਜੀ ਹਾਂਜੀ ਸਹੀ ਗੱਲ ਹੈ। ਤੇ ਖਾਣਾ ਖਾ ਲਿਆ ਸੀ ਅੱਜ?
ਹਾਂ ਖਾ ਲਿਆ ਐ।
ਕੀ ਬਣਾਇਆ ਸੀ? ਅੱਛਾ- ਅੱਛਾ ਚਲੋ ਜਿ਼ਆਦਾ ਖਾਣਾ ਨੀ ਚਾਹੀਦਾ ਮੈਦਾ ਵੈਸੇ।
ਉਹ ਛੇ ਮਹੀਨੇ ਬਾਦ ਖਾਧੀ ਹੈਗੀ ਏ।
ਅੱਛਾ ਅੱਛਾ। ਫੇਰ ਤੇ ਬਣਦੀ।
ਹਾਂ! ਬੰਦੀ ਹੈਗੀ ਹੈ ਨਾ ਹੋਰ ਤੁਸੀਂ ਕੀ ਖਾਦਾ ਹੈ
ਅਸੀਂ ਤੇ ਸ਼ਾਹੀ ਪਨੀਰ ਖਾਦਾ ਢਾਬੇ ਤੇ ਗਏ ਸੀ ਖਾਣ ਅੱਜ। ਐ ਸਾਡੇ ਇੱਧਰ ਹੈਗਾ ਇੱਕ ਸ ਸਟਡਰਡ ਢਾਬਾ।
ਉਹ ਹੋ ਹੋ ਉਹਦੀ ਰੋਟੀ ਮੈਨੂੰ ਜ਼ਿਆਦਾ ਵਧੀਆ ਨੀ ਲੱਗਦੀ ਜਿੰਨੀ ਪ੍ਰਵੀਨ ਦੀ ਲੱਗਦੀ ਹੈਗੀ ਏ
ਅੱਛਾ ਤੁਹਾਡੇ ਉੱਧਰ ਪ੍ਰਵੀਨ ਹੈਗਾ
ਹਾਂਜੀ! ਹਾਂਜੀ!
ਤੇ ਸਾਡੇ ਇਧਰ ਸਟੈਂਡਰਡ ਢਾਬਾ।
ਐ ਪੇਪਰ ਮਿਲ ਦੇ ਕੋਲ਼ ਹੈਗਾ ਗਲ਼ੀ ਉਹਨੇ ਆਪਣੇ ਕੰਮ ਲਈ ਪੂਰੀ ਗਲ਼ੀ ਖਰੀਦ ਲਿੱਤੀ ਹੈਗੀ ਹੈ।
ਅੱਛਾ! ਅੱਛਾ!
ਉਦਰ ਪਤਾ ਨੀ ਅੱਠ ਤੰਦੂਰ ਲੱਗਦੇ ਨੇ ਗਲ਼ੀ 'ਚ।
ਉਹ ਹੋ ਹੋ।
ਉਹ ਇਨੀਂ। ਇੰਨੀ ਵਧੀਆ ਉਹ ਉਹਦਾ ਕੰਮ ਰੁਕਦਾ ਹੀ ਨਹੀਂ ਹੈਗਾ ਕਸਟਮਰ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ।
ਅੱਛਾ ਜੀ! ਕਿੰਨੇ ਵਜੇ ਤੱਕ ਖੁੱਲ੍ਹੀ ਰਹਿੰਦੀ ਉਹਦੀ ਸ਼ੋਪ?
ਉਹ ਸਾਢੇ ਗਿਆਰਾਂ ਵਜੇ ਤੱਕ ਖੁੱਲੀ ਰਹਿੰਦੀ ਏ ਸਾਢੇ ਗਿਆਰਾਂ- ਬਾਰਾਂ ਵਜੇ ਤੱਕ।
ਅੱਛਾ ਜੀ ਐਨਾਂ ਐਨਾਂ ਰਸ਼ ਹੁੰਦਾ ਉਹਦੀ ਦੁਕਾਨ ਤੇ।
ਉਹ ਹੋ ਬੜਾ ਰਸ਼ ਆਉਂਦਾ ਉਹਦੀ ਦੁਕਾਨ ਤੇ ਤਾਂ।
ਹੂੰ
ਉਹ ਬੜੀ ਉੱਤੇ ਨੀਚੇ ਸਦ। ਤਿੰਨ- ਚਾਰ ਫਲੋਰ ਹੈਗੇ ਨੇ ਉਹਦੇ।
ਅੱਛਾ, ਪੂਰੀ ਗਲ਼ੀ ਖਰੀਦੀ ਹੋਈ ਹੈ ਕੇ ਉਹਨੇ।
ਹਾਂ, ਉਹ ਬਰਡੇ ਲਈ ਅਲੱਗ। ਪ੍ਰੋਗਰਾਮ ਕਰਨ ਲਈ ਅਲੱਗ ਸ਼ੋਰੂਮ ਅਲੱਗ- ਅਲੱਗ ਕੈਫੇ ਹੈਗਾ ਏ ਉੱਥੇ।
ਤੇ ਅੰਦਰੋਂ ਕਿਵੇਂ ਹੈਗਾ ਮਤਲਬ।
ਉਹ ਅੰਦਰੋਂ- ਅੰਦਰੋਂ ਤੁਸੀਂ ਗੂਗਲ ਤੇ ਸਰਚ ਮਾਰਨਾ। ਤੁਹਾਨੂੰ ਵਿਖੇਗਾ ਇੰਨਾ ਵਧੀਆ ਸਜਾਇਆ ਹੋਇਆ ਹੈ।
ਅੱਛਾ, ਅੱਛਾ, ਏਸੀ ਲੱਗਿਆ ਹੋਣਾ ਹਰ ਜਗ੍ਹਾ।
ਏਸੀ ਸਾ ਜਿੱਥੇ ਤੰਦੂਰ ਕ ਤੰਦੂਰ। ਕੰਮ ਵੀ ਕਰਦਾ ਨਾ ਉੱਧਰ ਵੀ ਲੱਗਿਆ ਹੋਇਆ ਏਸੀ ਤਾਂ ਉਹਨਾਂ ਦੇ। ਉਹਨੂੰ ਵੀ ਗਰਮੀ ਨਾ ਲੱਗੇ ਇੰਨਾ ਅਮੀਰ ਹੈਗਾ ਪ੍ਰਵੀਨ।
ਫੇਰ ਕੰਮ ਫੇਰ ਬੜਾ ਵਧੀਆ ਹੋਣਾ ਉਹਦਾ।
ਉਹ ਪੂਰੇ ਯਮਨਾ ਨਗਰ ਜਾ ਆਏ ਨਾਮ ਵੀ ਉਹਦਾ ਚੱਲਦਾ ਹੈਗਾ।
ਅੱਛਾ! ਅੱਛਾ! ਚਲੋ ਵਧੀਆ ਗੱਲ ਹੈ।
ਹੋਰ ਦੱਸੋ ਸ਼ੋਪਿੰਗ ਸ਼ੂਪਿੰਗ ਨਈ ਕੀਤੀ? ਅੱਜ ਸੰਡੇ ਹੈਗਾ ਹੈ ਸੰਡੇ ਹੈਗਾ ਅੱਜ। ਸ਼ੌਪਿੰਗ ਨਹੀਂ ਕੀਤੀ ਤੁਸੀਂ।
ਅੱਜ ਗਏ ਨੀ ਅਸੀਂ ਕਿਉਂਕਿ ਗਰਮੀ ਬੜੀ ਹੋਈ ਪਈ ਹੈ ਨਾ। ਬਾਹਰ ਨਿਕਲਣ ਦਾ ਮਨ ਨੀ ਕਰ ਰਿਹਾ ਏਸੀ ਤੋਂ।
ਏਸੀ ਏਸੀ ਦੇ ਬਿਨਾਂ ਕਿੱਥੇ ਗੁਜ਼ਾਰਾ ਹੁੰਦਾ ਹੈ।
ਹੂੰ, ਤੇ ਉਹ ਕੀ ਨਾਮ ਹੈ। ਤੇ ਮੌਸਮ ਵੀ ਨੀ ਕੁਛ ਚੇਂਜ ਹੋ ਜਾਏ ਨਾ ਮੌਸਮ ਥੋੜਾ ਚੇਂਜ ਹੋਏ ਫੇਰ ਬੰਦਾ ਜਾਵੇ ਹੀ ਕਿੱਧਰ।
ਹਾਂ! ਕਦੇ ਬਾਦਲ ਆ ਜਾਂਦੇ ਨੇ, ਕਦੇ ਸੂਰਜ ਆ ਜਾਂਦਾ। ਪਤਾ ਨੀ ਕਿ ਖੇਡ ਖੇਡਦੇ ਪਏ ਨੇ। ਇਹ ਇਨਸਾਨਾਂ ਦੇ ਹੱਥ ਵਿੱਚ ਨਹੀਂ ਹੁੰਦਾ ਨਾ ਇਹ ਕੁਦਰਤ। ਕੁਦਰਤ ਦੇ ਹੱਥ ਹੈਗਾ। ਅਹ ਬੰਦੇ ਦੀ ਮਰਜ਼ੀ। ਦੇ ਮਰਜੀ ਨਾਲ ਦਾ ਪੱਤਾ ਵੀ ਨ ਹਿਲਦਾ ਹੈਗਾ
ਹਮ ਸਹੀ ਗੱਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੂੰ! ਹੂੰ!
ਪਰਕ੍ਰਿਤੀ ਨਾਲ ਤਾਂ ਖਿਲਵਾੜ ਕਰਨਾ ਹੀ ਨਹੀਂ ਚਾਹੀਦਾ ਹੈ।
ਤੇ ਕੁੱਛ ਪਤਾ ਲੱਗਿਆ, ਬਰਸਾਤਾਂ ਕਦੋਂ ਹੋਣਗੀਆਂ?
ਅ ਕੱਲ, ਕੱਲ ਕਹਿ ਰਹੇ ਮੈਂ ਜ਼ਿਆਦਾ, ਅ ਜ਼ਿਆਦਾ
ਗੂਗਲ ਜਦੋਂ ਪਹਿ ਚੁੱਠ ਦੁਾਉਂਦੇ ਨੇ, ਅੱਜ ਦੀ ਵੀ ਲਿਖੀ ਸੀ ਸਾਡੇ ਇੱਧਰ ਤੇ ਆਈ ਹੈ ਨੀ। ਜਿਹੜਾ ਇੱਧਰ ਵੀ ਬਸ, ਗਿਆਰਾਂ ਵਜੇ ਨ ਹੋਈ ਹੈ ਪਰ ਥੋੜ੍ਹਾ ਬਾਦਲ ਹੋਇਆ, ਫਿਰ ਧੁੱਪ ਆ ਗ ਬੜੀ ਗਹਿੜੀ।
ਉਹਸਨ ਬਸ ਐਂਝ ਹੀ ਹੈਗਾ, ਗੂਗਲ ਗੱਗਾਲ ਸਭ ਫੇਲ ਹੋ ਜਾਂਦੇ ਨੇ, ਸਭ ਉੱਪਰ ਵਾਲੇ ਦੇ ਹੱਥ ਹੈਗਾ।
ਮੈਨੂੰ ਸਭ ਸ ਸਭ ਤੋਂ ਵਧੀਆ ਮੌਸਮ ਮਾਨਸੂਨ ਦਾ ਲੱਗਦਾ, ਬਰਸਾਤਾਂ ਵਾਲਾ ਮੌਸਮ।
ਹਾਂਜੀ, ਹਾਂਜੀ।
ਨਾ ਜ਼ਿਆਦਾ ਗਰਮੀ, ਨਾ ਜ਼ਿਆਦਾ ਠੰਡਾ, ਮਸਤ ਮੌਸਮ। ਹਵਾ ਚੱਲ ਰਹੀ ਹੋਏ, ਇਸ ਮੌਸਮ 'ਚ ਤਾਂ ਹਵਾ ਵੀ ਨਹੀਂ ਚੱਲਦੀ, ਬਿਲਕੁਲ ਵੀ।
ਸਹੀ ਗੱਲ ਹੈਗੀ ਏ।
ਹਮ। ਮੇਰੇ ਹਿਸਾਬ ਨਾਲ ਤੇ, ਸਰਦੀਆਂ ਵੱਧਦੇ ਲੱਗਦੇ ਆ ਮੈਨੂੰ।
ਹਾਂ ਸਹੀ ਗੱਲ ਹੈਗੀ, ਉਦੋ ਬੰਦਾ ਸੋਹ ਤੋਂ ਜਾਂਦਾ ਹੈਗਾ ਲਾਈਟ ਨੀ ਆਉਦੀ ਤੋਂ, ਐਥੇ ਦਾ ਬੰਦਾ ਲਾਈਟ ਬਿਨਾਂ ਸੋ ਨਹੀ ਸਕਦਾ।
ਲੈਡੀ ਵੀ ਬੜੀ ਪ੍ਰੇਸ਼ਾਨ ਕਰਦੀ, ਕੀ ਕਰੀਏ।
ਕਲ ਵੀ, ਬੜਾ ਪਰੇਸ਼ਾਨ ਕੀਤਾ ਹੈਗਾ। ਕੱਲ ਸਾਡੇ ਇੱਧਰ ਇੱਕ
ਅੱਛਾ ਜੀ, ਨਹੀਂ ਸਾਡਾ ਇੱਧਰ ਆਉਂਦੀ ਹੈ, ਦਸ ਪੰਦਰਾਂ ਮਿੰਟ 'ਚ ਆ ਜਾਂਦੀ ਹੈ। ਅੱਛਾ।
ਏਸੀ ਤੇ ਲੱਗਿਆ, ਬਸ ਉਹ ਵੀ ਫਿਰ ਚਲਾ ਨੀ ਸਕਦੇ। ਸਾਰਾ ਲੋਡ ਉਹਦੇ, ਏ ਸੀ ਤੇ ਪੈ ਜਾਗਾ ਨਾ।
ਹਾਂਜੀ ਹਾਂਜੀ, ਸਹੀ ਗੱਲ ਹੈ ਤੇ। ਐਧਰ, ਕਈ ਵਾਰ ਲੈਟ ਡੀਮ ਹੋ ਜਾਂਦੀ ਹੈ ਫੇਰ, ਏ ਸੀ ਬ ਹੀ ਕਰਨਾ ਪੈਂਦਾ ਹੈਗਾ। ਮ- ਗੱਲ
ਹੋਰ, ਕਿੱਧਰ ਗਏ ਸੀ ਘੁੰਮਣ?
ਅਸੀਂ ਗਏ ਸੀ ਜੀ, ਸ਼ਿਮਲਾ-
ਹਮ। ਅਸੀਂ ਤਾਂ ਸੋਲਨ ਤੱਕ ਗਏ ਨੀ, ਅਸੀਂ ਸ਼ਿਮਲੋ ਤੱਕ ਨਹੀਂ ਗਏ ਸੀ।
ਅੱਛ, ਸੋਲਨ ਤੋਂ ਥੋੜ੍ਹੀ ਦੂਰ ਹੈ ਸ਼ਿਮਲਾ, ਬਸ ਥੋੜ੍ਹੀ ਦੂਰ ਜਾ ਕੇ, ਅੱਛਾ ਇੱਕ ਦਿ ਇੱਕ ਦਿਨ ਵਾਸਤੇ, ਗਏ ਸੀਗੇ ਤੁਸੀਂ ਬਸ?
ਹੋ-
ਚਲੋ, ਅਗਲਾ ਚੱਕਰ ਮਾਰ ਆਣਾ। ਹਾਂਜੀ।
ਹੋਰ, ਆਈਦਰ ਵੇਖਦੇ ਤੁਸੀਂ? ਹੈਲੋ ਹੈਲੋ- ਹੈਲੋ-
ਹੈਲੋ, ਹ
ਆੱਫੀਅਰ ਵੇਖਦੇ ਤੁਸੀਂ?
ਹਾਂਜੀ ਹਾਂਜੀ, ਬੋਲੋ ਜੀ ਉਹਨੇ ਨੈਟਵਰਕ ਇਸ਼ੂ ਆ ਰਹੇ, ਤਾ ਹੀਂ ਆਵਾਜ਼ ਕੱਟ-ਕੱਟ ਕੇ ਆ ਰਹੀ ਹੋਣੀ।
ਹਾਂਜੀ ਹਜੀ, ਹਾਂ ਸਹੀ ਗੱਲ ਯਾਰ।
ਹਾਂ।
ਆਰ ਰਹੀ ਆਰ ਆ ਕੇ।
ਆਹ ਆ ਰਹੀ ਆ ਤੁਹਾਡੀ ਨੀ ਆ ਰਹੀ ਆਵਾਜ਼। ਆ ਗਈ ਆ ਗਈ ਆ ਗਈ। ਹਾਂਜੀ ਤੇ ਮੈਂ ਕੀ ਕੀ ਰਹੇ ਸੀ ਤੁਸੀਂ ਵੈਸੇ?
ਓ ਮੈਂ ਦੇ ਮੈਂ ਕਹਿੰਦਾ ਕਿ ਆਈ ਫੋਨ ਚਾਈਦਾ ਤੁਸੀਂ?
ਆਈ ਫੋਨ ਵੇਖ ਲਿਆ ਕਦੇ ਹਾਂ ਇਸ ਵਾਰ ਦੇਖਿਆ ਸੀ ਮੇਰੀ ਟੀਮ ਫੇਵਰੇਟ ਜਿੱਤੀ ਨਾ। ਓ ਜਿੱਤਣਾ ਹੀ ਸੀ ਉਨੇ। ਹਾਂ ਹਰਾ ਕੌਣ ਸਕਦਾ ਉਨੂੰ?
ਅਹ ਸਤਰਰਾਂ ਸਾਲ ਹੋ ਗਏ ਤਾਂਹੀਂ ਤਾਂ ਜਿੱਤੀ ਨੀ ਓ।
ਤੇ ਹੁਣ ਤਾਂ ਜਿੱਤ ਲਈਏ ਨਾ ਉਨੇ ਪੰਜ ਸਾਲ ਖੱਟੇ ਜਿੱਤੇ ਗਈ ਛੇ ਸਾਲ ਵੇਖ ਲੋ ਤੁਸੀਂ। ਹਾਂਜੀ ਹਾਂ ਹਾਂਜੀ ਤੁਸੀਂ ਕੇੜੀ ਟੀਮ ਨੂੰ ਸਪੋਰਟ ਕਰਦੇ ਹੋ?
ਅਸੀਂ ਤੇ ਅਸੀ ਅਸਕਨੂੰ ਕਰਦੇ ਆ। ਪਰ ਹੁਣ ਵੀ ਪਰ ਹੁਣ ਤਾਂ ਦਾ ਵੀ ਭਰੋਸਾ ਵੱਠੇਗਾ ਯਾਰ ਦੋਨੀ ਰਿਟਾਇਰਮੈਂਟ ਲੈ ਲਈਗੀ।
ਖ਼ਤਮ ਹੋ ਗਈ ਉਦੀ ਟੀਮ ਵੈਸੇ। ਹਾਂਜੀ ਦੋਨੀ ਜਦ ਤੱਕ ਗਿਆ ਨਾ ਇਸ ਵਾਰ ਤੇ ਇੱਕ ਵਾਰ ਵੀ ਨੀ ਦੇਖਿਆ ਮੈਚ ਤੇ। ਤਾਂ ਵੀ ਵਧ ਪਰ‌। ਉਹੀ ਗੱਲ ਨਾ ਵੀ ਬਿਨਾਂ ਲੈਪਟੋਪ ਹਾਂਜੀ ਹਾਂਜੀ ਸਈ ਗੱਲ ਏ। ਦੋਨੀ ਵਗ ਗਿਆ ਜੇ।
ਹਾਂਜੀ ਹੋਰ। ਓ ਤੁਸੀਂ ਓ ਨਿਊਜ਼ ਸੁਣੀ ਆ ਦਿੱਲੀ ਆਲੀ ਦਿੱਲੀ ਆਲੀ ਨਿਊਜ ਸੁਣੀ ਆ।
ਦਿੱਲੀ ਦੀ ਨਿਊਜ ਕੇੜੀ? ਪਤਾ ਨੀ ਮੈਂ ਵੇਖੀ ਨੀ। ਕੁੜੀ ਦੇ ਚੰਡੀਗੜ ਰਿਸ਼ਤਾ ਹੋਇਆ ਅੱਛਾ ਅੱਛਾ। ਅੱਛਾ।
ਬੰਦਾ ਬਹਿਸ ਬੁੱਕ ਕੱਸਦਾ ਜੀ ਖੁਸ਼ੀ- ਖੁਸ਼ੀ ਨਾਲ ਓ ਖੁਆਬ ਲੈਂਦਾ ਵਿਆਹ ਦੇ। ਉਨੂੰ ਕਿੱਲੇ ਤੇ ਬੁਲਾਇਆ ਮਿਲਣ ਓ ਫੇਰ ਉਦੇ ਆਪਣੇ ਆ। ਆਸ਼ਕ ਨਾਲ ਮਿਲ ਕੇ ਉਨੂੰ ਧੱਕਾ ਦੇ ਦਿੱਤਾ ਹੈਗਾ ਓ ਫੇਰ ਮੁੰਡਿਆਂ ਦਾ ਵਿਸ਼ਵਾਸ ਵੀ ਹੁਣ। ਤਾਂ ਫੇਰ ਵਿਸ਼ਵਾਸ ਹੀ ਉੱਡ ਗਿਆ ਮੁੰਡਿਆਂ ਦਾ
ਹਾਂਜੀ ਤਹੀ ਤੇ ਕੋਈ ਵਿਸ਼ਵਾਸ ਨੀ ਕਰਦਾ ਹੁਣ
ਹੁਣ ਫੇਰ ਓ ਓਥੇ ਜੇ ਕੇ ਬੂਤਰ ਨਾਲ ਵਿਆਹ ਕਰੇਗਾ ਹੁਣ
ਅੱਛਾ।
ਹੁਣ ਖੁਆਬ ਲੈਂਦਾ ਉੱਤੇ ਲਏ ਗਾ ਜਾ ਕੇ ਹੁਣ
ਬਸ ਕੀ ਕਰ ਸਕਦੇ ਹੁਨ ਕਿਸ ਕਿਸਨੂੰ ਰੋਕ? ਰੋਕ ਸਕਦੇ ਨੀ ਹੁਣ ਕੀ ਹੋ ਰਿਹਾ ਅੰਦਰ ਦੀ ਗੱਲ ਕੀ ਨੀ ਹੋ ਰਹੀ ਕੀ ਕੌਣ ਰਬ ਹੀ ਜਾਣਦਾ ਬਸ
ਓ
ਮ ਐਵੇਂ ਬਸ। ਅੱਛਾ ਅੱਛਾ। ਅੱਛਾ। ਅੱਛਾ ਅੱਛਾ। ਆਹ ਕੀ ਕਰ ਸਕਦਾ ਹੁਣ ਅੱਗੇ ਤਾਂ ਸਾਰਾ ਇਲੈਕਟਰ ਇਲੈਕਟ੍ਰਿਕ ਸਮਾਨ ਹੀ ਆ ਜਾਏਗਾ ਜਿਵੇਂ ਹੁਣ ਕਾਰਾਂ ਵੀ ਇਲੈ ਉਹ ਕਹਿੰਦੇ ਆ ਐਕਟਿਵਾ ਵੀ ਇਲੈਕਟ੍ਰਿਕ ਹੋ ਗਿਆ ਨੇ। ਅੱਗੇ ਸਾਰਾ, ਸਾਰਾ ਸਿਸਟਮ ਇਲੈਕਟ੍ਰਿਕ ਹੋ ਜਾਏਗਾ। ਹਾਂਜੀ, ਹਾਂਜੀ ਸਹੀ ਗੱਲ ਏ।
ਹਾਂਜੀ, ਹਾਂਜੀ, ਹਾਂਜੀ ਹੋਰ।
ਹਾਂਜੀ। ਅਜ ਦਾ ਮੈਚ ਅਜ ਤਾਂ ਮੈਂਚ ਦੇਖਿਆ ਇੰਡੀਆ ਹਾਰ ਗਈ ਮੈਂ ਸੁਣਿਆ।
ਦੁਆ ਆਈਏ।
ਨਹੀਂ, ਆ ਰਹੀ।
ਹਾ।
ਮੈਂ ਤੁਹਾਨੂੰ ਪਤਾ ਨੀ ਮੈਂ ਵੀ ਅੱਧਾਂ ਹੀ ਵੇਖਿਆ ਸੀ ਪੰਦਰਾਂ- ਵਾਰ ਤੱਕ ਉਸ ਤੋਂ ਬਾਅਦ ਨੀ ਵੇਖਿਆ। ਹਾਂਜੀ!
ਤਾਂ ਉਹ ਸੁਰਜ ਨੂੰ ਖਿਲਾ ਰਹੇ ਨੀ ਹੈਗੇ।
ਅੱਛਾ! ਤੇ ਵਧੀਆ- ਵਧੀਆ ਪਲੇਟ ਨੂੰ ਤਾਂ ਖਿਲਾਦੇ ਨੀ ਹੈਗੇ ਆ। ਉਹ ਦਾ ਕੰਮ ਬੜਾ ਹੈ। ਅੱਛਾ ਜੀ ਅੱਛਾ! ਅਸੀਂ ਆ ਮੈਚ ਵੀ ਵੇਖਦੇ ਹਾ ਆਪਾਂ ਹਾਲੀ ਵਰਲਡ ਕੱਪ ਤੇ ਆਈ ਪੀ ਐਲ ਦੀ ਆਰ ਮੈਚ ਹੁੰਦਾ ਤਾਂ ਹੀ ਵੇਖਦੇ ਆ ਬਸ, ਤੇ ਪੰਜਾਬ ਦਾ ਮੈਚ ਪੰਜਾਬ ਦੇ ਰਾਸੀ ਦੇ ਸਾਰੇ ਮੈਂ ਦੇਖੇ ਤੇ ਆਪਾਂ।
ਹੁੰਦੇ ਨਾ-ਨਾ।
ਹਾਂਜੀ, ਹਾਂਜੀ, ਹਾਂਜੀ! ਸਹੀ ਗੱਲ ਹੈ, ਸਹੀ ਗੱਲ ਹੈ। ਚਲੋ ਠੀਕ ਹੈ, ਜੀ ਸਤਿ ਸ਼੍ਰੀ ਅਕਾਲ।
ਠੀਕ ਜੀ, ਠੀਕ ਆ।